ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ, ਹੋਰ ਠੀਕ ਓ।
ਹਾਂਜੀ ਵਧੀਆ ਤੁਸੀਂ ਦੱਸੋ?
ਵਧੀਆ-ਵਧੀਆ ਹੋਰ ਘਰ ਪਰਿਵਾਰ ਸਭ ਵਧੀਆ ਈ।
ਸਭ ਵਧੀਆ ਮੌਸਮ ਕਿੱਦਾਂ ਦਾ ਹੋਇਆ ਦਾ?
ਮੌਸਮ ਅੱਜ ਵਧੀਆ ਹੀ ਮੀਂਹ ਆਲਾ ਮਾਹੌਲ ਹੋਇਆ ਪਿਆ ਥੋੜਾ ਬਹੁਤਾ। ਲੱਗਦਾ ਤਾਂ ਹੈ ਨੀ ਵੈਸੇ ਆਊਗਾ ਰਾਤੀ ਤਾਂ ਥੋੜ੍ਹਾ ਆ ਗਿਆ ਸੀਗਾ।
ਅੱਛਾ ਇੱਥੇ ਤਾਂ ਮੀਂਹ ਪੈ ਰਿਹਾ ਰਾਤ ਦਾ ਈ।
ਅੱਛਾ ਸਾਡੇ ਥੋੜੀ ਹੀ ਪਿਆ ਮਤਲਬ ਇੱਕ ਦੋ ਮਿੰਟ ਹੂਏ ਕਿਣ ਮਿਣ ਜੀ ਹੋਈ ਸੀਗੀ ਜਾਦਾ ਤਾਂ ਨਈ।
ਨਹੀਂ ਨਈਂ-ਨਈਂ ਇੱਧਰ ਤਾਂ ਹੋ ਰਹੀ ਕਿੰਨ ਮਿਨ ਹੁਨ ਹੋ ਰਹੀ ਹੈ ਕਿਨ ਮੀਨ ਸਵੇਰੇ ਤੋਂ ਬੌਤ ਤੇਜ਼ ਪੈ ਰਿਹਾ ਸੀ।
ਅੱਛਾ ਸੁਬਾਹ ਪੈ ਗਿਆ ਤੁਹਾਡੇ।
ਹਾਂਜੀ-ਹਾਂਜੀ ਰਾਤ ਦਾ ਹੀ ਪੈਂਦਾ ਪਿਆ ਮੀਂਹ ਤਾਂ।
ਅੱਛਾ ਸਾਨੂੰ ਸਾਡੇ ਵਲ ਮੀਂਹ ਤਾਂ ਨੀ ਪਿਆ ਮਤਲਬ ਮੌਸਮ ਤਾਂ ਬੋਹ ਵਧੀਆ। ਹਵਾ ਚੱਲ ਰਹੀ ਐ ਹਾਂਜੀ।
ਮੌਸਮ ਠੀ ਕ ਹੋ ਗਿਆ ਸਹੀ ਗਰਮੀ ਵੀ ਤਾਂ ਬੌਤ ਸੀ ਐਦਕਿ।
ਸਹੀ ਗੱਲ ਐ ਜੀ ਪਿਛਲੇ ਚਾਰ ਪੰਜ ਦਿਨਾਂ ਤੋਂ ਬੌਤ ਜਾਦਾ ਗਰਮੀ ਸੀ।
ਨਈ ਇਸ ਸਾਲ ਤਾਂ ਬੌਤ ਗਰਮੀ ਜਿੰਨੀ ਠੰਢ ਪਈ ਏ ਨਾ ਓਨੀ ਗਰਮੀ ਪੈ ਰਹੀ ਏ ਵਾਧੂ ਵਾਧੂ ਗਰਮੀ ਏ ਰੁਕਿਆ ਵੀ ਨੀ ਜਾ ਰਿਹਾ ਏਸੀ ਵੀ ਫੇਲ ਹੈ ਹੁਣ ਤਾਂ। ਹਰ ਜਗ੍ਹਾ ਗਰਮੀ ਏ ਹਰ ਪਾਸੇ।
ਜ ਇਹਦਾ ਬਸ ਕੁਛ ਆਪਣੇ ਕਰੇ ਹੋਏ ਨੇ ਸਾਰੇ ਕੰਮ
ਮੌਸਮ ਕਰਕੇ ਬੱਚੇ ਵੀ ਪਰੇਸ਼ਾਨ ਹੋਏ ਦੇ ਨੇ ਗਰਮੀ ਚ ਕਿੱਥੇ ਬੈਠੇ ਉੱਠਣ।
ਹਾਂਜੀ, ਬੱਚਿਆਂ ਦਾ ਅੱਜ ਫਿਰ ਸਕੂਲ, ਸਕੂਲ ਲੱਗ ਗਏ ਹੁਣ ਅੱਜ।
ਹਾਂ, ਬੱਚੇ ਤਾਂ ਅੱਜ ਤੋਂ ਖੁੱਲ੍ਹ ਗਏ ਲੇਕਿਨ ਮੀਂਹ ਪੈ ਰਿਹਾ ਅੱਜ ਗਏ ਨੀ ਹੁਣ ਕੱਲ੍ਹ ਤੋਂ ਜਾਣਗੇ। ਬਹੁਤ ਮੀਂਹ ਪੈ ਰਿਹਾ ਸੀ। ਹਾਂਜੀ ਦੱਸ ਤੇ ਅੱਜ ਤੋਂ ਖੁੱਲ ਗਏ ਨੇ। ਆਹ ਯੂ ਪੀ ਵੱਲ
ਹਾਂਜੀ।
ਯੂ ਪੀ ਵੱਲ।
ਯੂਪੀ ਵ ਅੱਛਾ ਯੂਪੀ ਤੋਂ ਤੁਸੀਂ।
ਹਾਂਜੀ, ਹਾਂਜੀ ਨਹੀਂ ਹੈ ਹੈਗੇ ਤਾਂ ਪੰਜਾਬ ਵੱਲੋਂ ਹੀ ਆ ਅਸੀਂ।
ਅੱਛਾ ਨਾ ਠੀਕ ਹੈ ਕਿਹੜੇ ਜ਼ਿਲ੍ਹੇ ਚ ਮੀਂਹ ਪੈ ਰਿਆ ਮਤਲਬ ਜ਼ਿਲ੍ਹਾ ਦੱਸ ਸਕਦੇ ਹੋ।
ਦਿੱਲੀ ਦੇ ਕੋਲ ਨੇੜੇ।
ਅੱਛਾ, ਅੱਛਾ ਠੀਕ ਹੈ ਜੀ। ਚਲੋ। ਵਧੀਆ।
ਆਂਦੇ ਜਾਂਦੇ ਰਹਿੰਨੇ ਆ ਵੈਸੇ ਤਾਂ ਪੰਜਾਬ ਅਸੀ।
ਹਾਂਜੀ, ਹਾਂਜੀ।
ਮੌਸਮ ਲੇਕਿਨ ਪੰਜਾਬ ਚ ਵੀ ਬਹੁਤ ਗਰਮੀ ਬਹੁਤ ਗਰਮੀ ਏ। ਇੰਡਸਟਰੀ ਏਰੀਆ ਹੈ ਨਾ ਉੱਧਰ ਵੀ ਫਿਰ ਕਾਰਖਾਨੇ ਵਗੈਰਾ ਬਹੁਤ
ਹਮ।
ਇਸ ਕਰਕੇ ਗਰਮੀ ਬਹੁਤ ਹੈ ਉੱਧਰ।
ਹਾਂਜੀ, ਕੁਛ ਆ ਨਾ ਹੁਣ ਆਹ ਝੋਨਾ ਨੀ ਲੱਗ ਗਿਆ ਇਹਦੇ ਕਰਕੇ ਵੀ ਹੁੰਮਸ ਜੀ ਪੈਦਾ ਹੋ ਗਈ ਆ ਸਫੋਕੇਸ਼ਨ ਜਈ। ਕਾਫ਼ੀ ਹੋ ਰਹੀ ਹੈ।
ਬਹੁਤ ਜ਼ਿਆਦਾ ਗਰਮੀ ਕਰਕੇ ਤੇ ਆ ਅਤ ਹੋਈ ਪਈ ਐ ਐਤਕੀ।
ਜੀ।
ਬਰਦਾਸ਼ਤ ਨਹੀਂ ਹੋ ਰਹੀ ਗਰਮੀ।
ਹਾਂਜੀ, ਵੈਸੇ ਐਵੇਂ ਚਲੋ ਜੇ ਇੱਕ ਦੋ ਵਾਰੀ ਇੱਧਰ ਸਾਡੇ ਵੱਲ ਵੀ ਨੀਂ ਪੈ ਜਾਵੇ ਨਾ ਫ਼ਿਰ ਥੋੜਾ ਜਿਹਾ ਠੀਕ ਹੋ ਸਕਦਾ।
ਹਾਂ, ਬਸ ਐਵੇ ਮੀਂਹ ਪੈ ਜਾਏ ਲੇਕਿਨ ਮੀਂਹ ਵੀ ਲਗਾਤਾਰ ਪਏ ਤਾਂ ਤੇ ਠੀਕ ਹੋਏਗਾ ਮੌਸਮ। ਨਹੀਂ ਤੇ ਫਿਰ ਮੰਨ ਲੋਓ ਅੱਜ ਮੀਂਹ ਪਿਆ ਫਿਰ ਧੁੱਪ ਨਿਕਲ ਗਈ ਤਾਂ ਹੋਰ ਗਰਮੀ ਹੋਊਗੀ।
ਸਹੀ ਗੱਲ ਏ, ਮੀਂਹ ਤੋਂ ਬਾਦ ਤਾਂ ਜਿਆਦਾ ਗਰਮੀ ਹੋ ਜਾਂਦੀ ਆ।
ਮੀਂ ਪੈਣ ਤੋਂ ਬਾਅਦ ਉਮਸ ਬਹੁਤ ਹੁੰਦੀ ਏ ਨਾ। ਗਰਮੈਸ਼ ਨਿਕਲ ਦੀ ਹੈ ਫਿਰ
ਹਾਂਜੀ। ਪਰ ਕਾਫੀ ਥੋੜਾ ਜਿਹਾ ਹ ਪਿਛਲੇ ਦਿਨਾਂ ਆ ਚ ਚਾਰ ਪੰਜ ਦਿਨ ਆਈਆਂ ਤੋ ਮੈਂ ਦੇਖਿਆ ਜੀ ਵੀ ਜਿਆਦਾ ਹੀ ਹੋ ਰਿਹਾ ਕੁਛ
ਬਹੁਤ
ਕੱਦਾ ਅੇ ਥੋੜਾ ਜਿਹਾ ਠੀਕ ਸੀਗਾ।
ਇੱਧਰ ਪਤਾ ਨੀ ਕਿਹੜੇ ਪਾਸੇ ਮੈਂ ਦੇਖ ਦੇਖਿਆ ਸੀਗਾ, ਗੱਡੀਆਂ ਦੇ ਟਾਇਰ ਵੀ ਪਿਘਲਣ ਡਏ ਨੇ ਇੰਨੀ ਗਰਮੀ ਏ ਖੰਭੇ ਪਿਘਲਣ ਡਏ ਨੇ ਜਿਹੜਾ ਪਲਾਸਟਿਕ ਲਗਿਆ ਹੁੰਦਾ ਖੰਭਿਆਂ ਤੇ-
ਹਾਂਜੀ- ਹਾਂਜੀ- ਹਾਂਜੀ ਹਾਂ ਦੇਖਿਆ ਸੀਗਾ ਅਸੀ ਵੀ ਪਿਛੇ ਜਿ-
ਹਾਂ ਅਰੇ ਲੋਕਾ ਦੇ ਯੂਰੋਪ ਚ ਪਤਾ ਨੀ ਕਿਥੇ ਦੱਸਦੇ ਪਏ ਸੀਗੇ। ਐਤਕੀ ਬੋਤ ਗਰਮੀ ਏ। ਛਿਆਲੀ ਤੋ ਵੀ ਉਪਰ ਐ।
ਹਾਂਜੀ ਹਾਂ। ਪੰਤਾਲੀ ਛਿਆਲੀ ਤੇ ਨੋਰਮਲੀ ਚੜ੍ਹ ਜਾਦਾ ਹੁਣ।
ਹੂੰਅ।
ਮੀ ਪੈਲਾਂ ਏਨੀ ਗਰਮੀ ਪਿਛਲੇ ਸਾਲ ਵੀ ਪਈ। ਹਾਂਜੀ- ਪੈਲਾਂ ਪਿਛਲੀ ਵਾਰ ਤਰ‌ਈਂ ਜੀ- ਫੇਰ ਐਤਕੀਂ ਠੰਡ ਵੀ ਪਈ ਆ ਜੀ, ਕਾਫੀ ਕੁੱਛ ਠੰਢ ਕਰਕੇ ਫਿਰ ਗਰਮੀ ਵੀ ਓਨੀ ਜਾਦਾ ਹੋਈ ਐ।
ਹਾਂ ਜਿਨੀ ਠੰਡ ਓਨੀ ਗਰਮੀ।
ਹਾਂਜੀ ਕੁਛ ਅਸੀ ਨਾ ਪਿਛੇ ਜੇ ਥੋੜਾ ਜਿਆ- ਚਾਰ ਪੰਜ ਦਿਨ ਪੈਲਾ ਏਧਰ ਚਲੇ ਗੇ ਸੀਗੇ, ਥੋੜਾ ਜਿਆ ਹੈਮਕੁੰਡ ਸਾਇਬ ਕਨੀ।
ਅੱਛਾ।
ਓਸੇ ਕਰਕੇ ਓਧਰੋ ਥੋੜੇ- ਓਧਰ ਤਾਂ ਕਾਫ਼ੀ ਠੰਡਾ ਆ ਈ। ਉਪਰ ਠੰਢ ਪੈਂਦੀ ਐ ਨਾ ਪਾੜੀ ਤੇ-
ਅੱਛਾ। ਅੱਛਾ- ਕੈਂਦੇ ਦੇਆ ਦਿਨੇ ਓਥੇ ਗਰਮੀ ਬੋਤ ਹੁੰਦੀ ਏ। ਪਾੜੀ ਇਲਾਕੇ 'ਚ ਵੀ-
ਹਾਂਜੀ ਹਾਂ ਦਿਨ 'ਚ ਤਾਂ ਹੁਨਾ ਜੇ ਓਧ ਓਧਰ ਵੀ ਗਰਮੀ ਆ। ਪਰ ਜਿਥੇ ਏ ਓ ਆਪਣੇ ਹੇਮਕੁੰਡ ਸਾਇਬ ਆ।
ਹੂੰ।
ਰਿਸ਼ੀਕੇਸ਼ ਤੋ ਤਾਂ ਪਾੜ ਸ਼ੁਰੂ ਓ ਜਾਂਦੇ, ਮਤਲਬ ਰਿਸ਼ੀਕੇਸ਼ ਦਾ-
ਹਾਂ- ਹਾਂ- ਹਾਂ ਅਰੇ ਬੋਤ ਗਰਮੀ ਰਿਸੀ਼ਕੇਸ ਵੀ- ਕੈੰਦੇ ਕੀ ਪਾੜੀ ਇਲਾਕਾ, ਠੰਡਾ ਮੌਸਮ ਕੋਈ ਠੰਡਾ ਠੁੰਡਾ ਮੌਸਮ ਨਈ ਐ। ਮੈਂ ਕਲ ਈ ਤੇ ਆਈ ਆਂ, ਕਲ ਆਈ ਸੀ ਰਿਸ਼ੀ ਕੇਸ਼ ਤੋਂ। ਹਾਂ ਬੜੀ ਗਰਮੀ ਬੋ ਜਾਦਾ ਗਰਮੀ ਸੀ। ਜਦੋਂ ਰਸਤੇ 'ਚ ਮੈਂ ਆ ਰੀ ਸੀ। ਤੇ ਤਾਂ ਮੀਂਹ ਪਿਆ, ਥੋੜਾ ਬੋਤ ਓ ਵੀ ਬਸ ਮੁਸ਼ਕਿਲ ਨਾਲ ਪੰਦਰਾਂ- ਵੀ ਮਿੰਟ ਪਿਆ ਹੋਣਾ ਮੀਂ। ਫੇਰ ਓਈਓ ਗਰਮੀ-
ਮੀਂ ਪੈਂਦਾ ਨੀ ਮੈ ਦੇਖਿਆ ਓਧਰ। ਓਧਰ- ਤਾਂ ਹਜੇ ਹੇਮਕੁੰਡ ਸੈਬ ਦੀ ਪਹਾੜੀ ਤੇ ਤਾਂ ਪੈ ਜਾਂਦਾ ਥੋੜਾ ਬੋਤਾ, ਪਰ ਏਧਰ ਨੀ ਰਿਸ਼ੀਕੇਸ਼ ਆਲੀ ਸਾਈਡ ਨੀ ਜਮਾਂ ਪੈਂਦਾ ਏਨਾ। ਗਰਮੀ ਬੋਤ ਏਧਰ ਦਾ ਈ।
ਹਾਂ ਬੋਤ ਜਾਦਾ ਗਰਮੀ ਆ। ਹਰ ਪਾਸੇ ਕੈਂਦੇ ਈ ਐ ਪਾੜੀ ਲਾਕੇ 'ਚ ਠੰਡ‌ ਐ ਠੰਡ ਐ। ਕੁਛ ਨੀ ਠੰਡ- ਠੁੰਡ, ਗਰਮੀ ਏ।
ਓਧਰ ਪਹਾੜੀ ਤੇ ਤਾਂ ਪੈਂਦਾ ਰੈਂਦਾ ਮੀਂ, ਜੇੜਾ ਹੇਮਕੁੰਡ ਸਾਇਬ ਵਾਲੀ ਉਪਰ ਆ। ਓਧਰੋਂ ਏ ਦੇਖਿਆ ਸੀਗਾ ਓਧਰ ਦਾ- ਹਾਂਜੀ ਓਧਰ ਤਾਂ ਮਤਲਬ ਕਿ ਐਂ ਲਾ ਲੋ ਦਿਨ 'ਚ ਪੈ ਈ ਜਾਂਦਾ ਇਕ ਦੋ ਵਾਰੀ।
ਅੱਛਾ-
ਬਰਫ਼ ਵੀ ਪਈ ਹੋਈ ਸੀ ਨਾ ਉਪਰ ਪਹਾੜੀਆਂ ਦੇ। ਆ ਦਸ ਦਿਨ ਪੈਲਾ ਵਧੀਆ ਬਰਫ਼ ਪਈ ਐ ਜੀ ਓਧਰ।
ਅੱਛਾ- ਅੱਛਾ ਸਨੋਫੋਲ ਹੋਈ ਸੀ ਜਾਂ ਏਸ਼ੇਰਾਂ ਬਰਫ਼ ਡਿੱਗੀ ਸੀ।
ਹਾਂਜੀ।
ਮੈ ਸਨੋਫੋਲ ਹੋਈ ਸੀ ਜਾਂ ਵੈਸੇ ਡਿੱਗੀ ਸੀ ਬਰਫ।
ਨਾ ਸਨੋਫੋਲ ਈ ਹੋਈ ਐ ਜੀ।
ਅੱਛਾ ਚਲੋ ਵਧੀਆ। ਸਨੋਫੋਲ ਵੀ ਦੇਖ ਲੀ।
ਊਹੂੰ ਹੂੰ ਓਦੇ ਕਰਕੇ ਥੋੜਾ ਹਜੇ- ਉਰਾ ਹਾਂ ਠੀਕ ਆ ਮੌਸਮ ਜੀ ਓਦੇ ਕਰਕੇ ਥੋੜਾ ਬੋਤਾ ਹਜੇ - ਪਰ ਐਵੇ ਫੇਰ ਏਧਰ ਜਦੋ ਏਧਰੋਂ ਆਉਣੇ ਆ, ਏਧਰ ਓਨੀ ਉਹ ਗਰਮੀ ਏ ਜਾਦੇ।
ਐ ਗਰਮੀਆਂ ਏਨੀਆਂ ਹੋ ਰੀਆਂ ਕਿ ਬੱਚਿਆਂ ਨੂੰ ਕਿਤੇ ਲੈਕੇ ਵੀ ਨੀ ਗਏ, ਕਿਥੇ ਜਾਓ ਬਾਰ ਵੀ ਘੁੰਮਣ ਗਰਮੀ- ਗਰਮੀ- ਗਰਮੀ।
ਜੀ-
ਗਰਮੀ ਚ ਬੱਚੇਆਂ ਬਾਰ ਲੈਜਾਕੇ ਤੇ ਹੋਰ, ਗਰਮ ਬੱਚੇਆਂ ਦੀ ਹਾਲਤ ਖਰਾਬ ਹੋ ਜਾਨੀ।
ਜੀ ਬੱਚੇਆਂ ਤੋਂ ਝੱਲਲੀ ਨੀ ਹੁੰਦੀ ਗਰਮੀ ਇੱਨੀ, ਹੁਨ ਪੁਰਾਨੇ ਵਾ ਵੱਡੇ ਝੱਲੇ ਜਾਦੇ ਨੇ ਏ। ਬੱਚੇ ਦਾ ਤਾਂ ਕਾਫੀ ਔਖਾ ਹੋ ਜਾਂਦਾ ਏ। ਚਲੋ ਐਵੇਂ ਪੁਰਾਣੇ ਕਿਤੇ ਨਾ ਕਿਤੇ ਤਾ ਥੋੜਾ ਬੋਤਾ ਅਰਜਸਟ ਕਾਰ ਲੈਂਦੇ ਨੇ, ਪਰ ਬੱਚੇ ਨੂੰ।
ਲੇਕਿਨ ਬੱਚ ਬੱਚੇ ਐ ਅੱਜ-ਕੱਲ ਦੇ ਬੱਚੇ ਨੀ ਕਰਦੇ, ਏਸੀ ਚ ਰੈਨ ਵਾਲੇ ਬੱਚੇ ਕਿੱਥੇ ਕਰਨਗੇ।
ਸਈ ਗਾੱਲ ਐ। ਏਸੀ ਦਾ ਚਸਕਾ ਪੇਆ ਬੱਚੇਆਂ ਨੂੰ, ਹੁਨ ਓਦੇ ਬਿਨਾਂ ਰੈਅ ਨੀ ਸਕਦੇ ਬੱਚੇ।
ਕਰਤਾ ਗਾ।
ਜੀ। ਵੈਸੇ ਵੀ ਕੋਈ ਆ ਨਾ ਹੁਨ ਜਿਵੇਂ ਫਾਸਟ ਫੂਡ ਵਗੈਰਾ ਖਾਂਦੇ ਨੇ ਬੱਚੇ ਅੱਜ-ਕੱਲ ਛੋਟੇ ਏਦੇ ਕਾਰਕੇ ਵੀ ਝੱਲ ਨੀ ਹੁੰਦੀ ਗਰਮ, ਕਿਉਂਕਿ ਆਹ ਤੁਆਨੂੰ ਪਵੀ ਆ ਤੇਲ ਜਾਦਾ ਨਾ ਓ ਚੋਂ ਓਨੀ ਓਨੇ ਬੋਡੀ ਨੂੰ ਖ਼ਰਾਬ ਈ ਕਰਨਾ।
ਓ ਤਾਂ ਖੈਰ ਹੈ ਈ ਏ, ਲੇਕਿਨ ਗਰਮੀ ਕਾਰਕੇ ਜਾਦਾ ਪਰੇਸ਼ਾਨ ਹੋ ਜਾਂਦਾ ਬੱਚਾ। ਹੁਨ ਮੇਰੀ ਕੁੜੀ ਓਦਾ ਛੋਟ ਚਿੱਟਾ ਜੇਆ ਮੁੰਡਾ ਐ, ਗਰਮੀ ਕਾਰਕੇ ਓ ਬਾਰ ਗਈ ਏ ਓਨੂੰ ਘੁਮਾਨ ਹੁਣੇ।
ਅੱਛਾ ਜੀ।
ਏੱਨੀ ਗਰਮੀ ਪੈ ਰਈ ਐ! ਬਰਦਾਸ਼ ਨੀ ਨਿੱਕਾ ਜੇਐ ਹੱਲੇ ਓਨੂੰ ਬਰਦਾਸ਼ ਨਈ ਏ ਗਰਮੀ। ਗਰਮੀ ਹੈ ਈ ਕੇਆ ਕਰੀਏ, ਐਦਕੀ ਤੇ ਕੁੱਝ ਜਾਦਾ ਈ ਗਰਮੀ ਪੈ ਰਈ ਏ।
ਜੀ।
ਠਾੰਡ ਚ, ਠਾੰਡ ਚ ਬ ਬੰਦੇ ਬੜੇ ਮਰਦੇ ਨੇ।
ਚਲੋ ਐਂ ਹੋਏ ਠਾੰਡ ਫੇਰ ਵੀ ਆਪਾਂ ਕਿਤੇ ਨਾ ਕਿਤੇ ਓ ਚ ਓੱਨਾ ਅਡਜਸਟ ਕਾਰ ਲੈਂਦੇ ਆਂ ਗਰਮੀ ਚ ਓੱਨਾ ਨਈ
ਨਈ ਠਾੰਡ ਚ ਅਰਜਸਟ ਕੈਂ ਨੀ ਸੀ ਜਦੋਂ ਜਾਦਾ ਅ ਠਾੰਡ ਪੈਂਦੀ ਏ ਕੜਾਕੇ ਦੀ ਤੇ ਓਦੋਂ ਬਜ਼ੁਰਗ ਜੇੜੇ ਹੁੰਦੇ ਨੇ, ਓ ਵੀ ਕਿੱਦਾਂ ਮੌਤਾਂ ਹੋ ਜਾਂਦੀਆਂ ਨੇ ਇੰਨੀਆਂ, ਠਾੰਡ ਇਚ ਵੀ।
ਜੀ, ਓਦੋਂ ਬਜ਼ੁਰਗ ਨੂੰ ਜਾਦਾ ਔਖਾ ਹੋਣਾ ਇੱਚ, ਬੱਚੇਆਂ ਨੂੰ ਜਾਦਾ ਔਖਾ ਈ।
ਉਹੀ ਤਾਂ ਓ ਗਰਮੀ ਚ, ਗਰਮੀ ਚ ਵੈਸੇ ਨੀ ਰੈ ਪਾਂਦਾ ਬੰਦਾ। ਚਲਦੇਆਂ-ਚਲਦੇਆਂ ਡਿੱਗ ਜਾਂਦੈ।
ਹਾਂਜੀ।
ਗਰਮੀ ਨੇ ਬੋਹਤ ਬੁਰਾ ਹਾਲ ਕੀਤਾ ਦਾ।
ਗਲੋਬਲ ਵਾਰਮਿੰਗ ਵੱਦਦੀ ਏ ਬੋਤ ਜਾਦਾ ਈ ਏ ਓਣਾ ਦੇ, ਕੁੱਛ ਆਪਣੇ ਥੋੜੇ ਬੋਤੇ ਜੇੜੇ ਰੈਗੇ ਥੋੜੇ ਪਾਸੇ, ਜਿੰਨੇ ਵੀ ਪੇੜ ਪੌਦੇ ਸਬ ਪੱਟੀ ਜਾਂਦੇ ਨੇਗੇ।
ਹਾਂ, ਤੇ ਗਰਮੀ-ਗਰਮੀ ਤੇ ਹੋਏਗੀ ਫੇਰ
ਹਾਂਜੀ। ਪਿੰਡਾਂ ਚ ਥੋੜੇ ਬੋਤੇ ਰੈ ਗਏ ਆ, ਸ਼ਐਰਾਂ ਆਲਾ ਤਾਂ ਜਮਾਂ ਸਾਫ਼ ਈ ਕਾਰ ਦਿੱਤਾ ਕਾੰਮ।
ਕੈਂਦੇ ਐ ਪਿੰਡਾਂ ਚ ਠੀਕ ਰੈਂਦਾ ਮੌਸਮ, ਤਾਂ ਵੀ ਪਿੰਡਾਂ ਚ ਵੀ ਬੋਤ ਗਰਮੀ।
ਜੀ ਪਿੰਡਾਂ ਚ ਵੀ ਪੈ ਈ ਰਈ ਐ, ਪਰ ਐਵੇਂ ਵੀ ਸ਼ਐਰਾਂ ਨਾਲ ਥੋੜਾ ਫਰਕ ਐ, ਕਿਉਂਕਿ ਇੱਥੇ ਟ੍ਰੈਫਿਕ ਘਾੱਟ ਆ ਨਾ ਈ।
ਹਾਂ ਐਵੈ ਟ੍ਰੈਫਿਕ ਕਾਰਕੇ ਬੋਤ ਹੁੰਦੀ ਏ ਨਾ ਗਰਮੀ।
ਹਾਂਜੀ, ਹਾਂ। ਹੁਨ ਸ਼ਐਰਾਂ ਚ ਤੁਆਨੂੰ ਪਤਾ, ਸਾ ਦਿਨ-ਰਾਤ ਟਰੈਫਿਕ ਚੱਲਦੀ ਰੈਂਦੀ ਐ, ਇੱਥੇ ਤਾਂ ਬਾੱਸ ਦਿਨ-ਦਿਨ ਚ, ਓ ਵੀ ਥੋੜਾ ਬੋਤਾਂ ਈ।
ਹੂੰ।
ਹੂੰ, ਰਾਤ ਨੂੰ ਤਾਂ ਤੂਆਨੂੰ ਪਤਾ ਈ ਆ, ਆੱਠ-ਨੌ ਵਜੇ ਬਾੰਦ ਈ ਹੋ ਜਾਂ
ਰਾਤ ਨੂੰ ਬੱਤੀ ਅਗੱਲ ਚਲ ਜਾਂਦੀ ਏ ਤੇ ਏਸੀ ਨੀ ਚੱਲਦੇ ਫਿਰ ਵੈਸੇ ਸੌ ਨੀ ਪਾਂਦਾ ਬੰਦਾ ਤਾਂ ਪਰੇਸ਼ਾਨ ਪ ਪੱਖੇ ਥੱਲੇ ਫਿਰ ਆਦਤ ਨੀ ਹੁੰਦੀ ਜਦ ਦੇਸੀ ਦੀ ਆਦਤ ਪੈ ਨੀ ਪੱਖੇ ਥੱਲੇ ਕਿਤੇ ਚੈਣ ਪੈਂਦਾ
ਸਹੀ ਗੱਲ ਆ ਏਸੀ ਦੀ ਆਦਤ ਪਾ ਕੇ ਫਿਰ ਕਿਤੇ ਵੀ ਨੀ ਬੈਠਿਆ ਜਾਂਦਾ ਬਾਹਰ ਵੀ ਨੀ ਕਿਤੇ ਬੈਠ ਸਕਦਾ
ਏਸੀ ਬਸ ਹੈ ਵੀ ਸਹੀ ਨੁਕਸਾਨ ਵੀ ਏਸੀ ਨਾਲ ਬਹੁਤ ਜ਼ਿਆਦਾ
ਜੀ ਫਾਇਦੇ ਨਾਲੋਂ ਵੱਧ ਕਿੱਤੇ ਜ਼ਿਆਦਾ ਨੁਕਸਾਨ ਹੀ ਨਹੀਂ ਹੈ।
ਹਮ ਉਹ ਤੇ ਹੈ ਕਿਆ ਕਰੀਏ ਹੁਣ ਗਰਮੀ ਪੈਣੀ ਤੇ ਜੀਣਾ ਤਾਂ ਪੈਣਾ ਹੀ ਹੈ।
ਇਹ ਤੇ ਹੈ।
ਹਮ।
ਚਲੋ ਕੋਈ ਨੀ ਏ ਤਾਂ ਹੁਣ ਜੋ ਹੋਗ ਓ ਝੱਲਣਾ ਹੀ ਪਊਗਾ।
ਬਸ ਐ ਵੈ ਮੀਂਹ ਪੈਂਦਾ ਰਹਿ ਬਸ। ਅੱਠ ਕੁ ਦਿਨ ਪੈ ਜੂ ਲਗਾਤਾਰ ਫੇਰ ਥੋੜਾ ਮੌਸਮ ਠੀਕ ਹੋਜੂ। ਕਹਿੰਦੇ ਤੇ ਪਏ ਕਿ ਹਾਂ। ਪੈ ਜੂਗਾ ਮੀਂਹ ਹੁਣ। ਹਫ਼ਤੇ ਤੱਕ ਮੀਂਹ ਦਾ ਦੱਸਿਆ ਪਿਆ ਹੈਗਾ।
ਬਾਕੀ ਐਵੇਂ ਜੇ ਦੱਸਿਆ ਹੁੰਦਾ ਨਾ ਕਿਤੇ ਨਾ ਕਿਤੇ ਕਿਤੇ ਹੋਰ ਪੈ ਜਾਂਦਾ ਕਿਤੇ ਨਹੀਂ ਪੈਂਦਾ। ਉਨਲਾਈਨ ਚੱਲਦਾ ਰਹਿੰਦਾ ਹੂੰ। ਚਲੋ ਠੀਕ ਆ ਜੀ ਫਿਰ ਮੈਂ ਕਾਤੇ ਤੁਹਾਨੂੰ ਬਸ ਜੀ ਬਸ